ਜ ਹੈਲੋ।
ਹੈਲੋ
ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਆੰਟੀ ਜੀ।
ਸਤਿ ਸ੍ਰੀ ਕਾਲ ਬੇਟਾ ਹੋਰ ਕੀ ਹਾਲ-ਚਾਲ ਏ?
ਮੈਂ ਠੀਕ ਆ ਤੁਸੀ ਸੁਣਾਓ?
ਬਸ ਬਸ ਬੈਠੇ ਹੋਏ ਸੀ।
ਅੱਛਾ ਖਾ ਲੀ ਰੋਟੀ?
ਹਾਂ ਰੋਟੀ ਅਜੇ ਨਹੀਂ ਖਾਦੀ ਬਣਾ ਕੇ ਹੁਣ ਆਏ ਹਾਂ ਅੱਜੇ ‌ਨੌ ਵਜੇ ਨਾਲ ਖਾਵਾਂਗੇ ਰੋਟੀ।
ਅੱਛਾ-ਅੱਛਾ ਲੇਟ ਖਾਂਦੇ ਹੋਵੋਗੇ ਤੁਸੀਂ ਹਾਂ ਕਿਸੇ ਵੇਲੇ ਉਹ ਵੀ ਜਾਂਦੀ ਏ ਲੇਟ ਕਿਸੇ ਵੇਲੇ ਹਾਂ ਅਸੀਂ ਆਪ ਹਲੇ ਮੈਂ ਹੁਣੇ ਖਾਦੀ ਏ ਰੋਟੀ।
ਅੱਛਾ।
ਹੋਰ ਤੁਸੀਂ
ਕੀ ਬਣਾਇਆ ਸੀ ਰੋਟੀ ਨਾਲ ਕੀ ਖਾ ਬੈਠੇ ਓ?
ਮੂੰਗੀ ਧੋਤੀ ਦਾਲ ਬਣਾਈ ਸੀ।
ਅੱਛਾ-ਅੱਛਾ-ਅੱਛਾ ਠੀਕ ਹੈ ਨਹੀਂ ਉਹਵੀ ਸਵਾਦ ਬਣਦੀ ਏ ਸਵਾਦ ਬਣਦੀ ਏ ਅ ਛੀ ਲੱਗਦੀ ਏ ਹਾਂ। ਕੋਈ ਨਾ ਕਦੀ ਮੂੰਗੀ ਧੋਤੀ ਹਾਂਜੀ ਹਾਂ ਸਭ ਠੀਕ, ਸਭ ਠੀਕ ਹੋਰ ਤੁਹਾਡੇ ਘਰ ਸਭ ਠੀਕ? ਮੰਮੀ, ਡੈਡੀ, ਭਰਾ ਸਭ ਠੀਕ?
ਹਾਂਜੀ ਹਾਂਜੀ ਸਭ ਵਧੀਆ।
ਅੱਛਾ ਹੋਰ ਸੁਣਾਓ।
ਬਸ ਠੀਕ ਹੋਰ ਜੇ ਆਏ ਹੋਏ ਸੀ ਛੁੱਟੀਆਂ ਸੀ ਦੋਤਰੇ ਦਾਤਰੇ ਤੁਹਾਡੇ
ਅੱਛਾ ਅੱਛਾ ਅੱਛਾ ਹਾਂ ਰੌਣਕ ਲੱਗੀ ਘਰ ਘਰ ਰੌਣਕ ਲਗੀ ਬੱਚਿਆਂ ਜੀ ਆਏ ਨੇ ਕੁੜੀਆਂ ਆਈਆਂ ਹੋਈਆਂ ਉਹ ਬੱਚਿਆਂ ਨਾਲ ਰੌਣਕਾਂ ਲੱਗੀਆਂ ਹੋਈਆਂ। ਫਿਰ ਬਸ ਛੋਟੀ ਚਲੀ ਗਈ ਏ ਉਹ ਫਿਰ ਹੁਣ ਵੱਡੀ ਹੀ ਜਾਏਗੀ ਸਵੇਰੇ ਜਾਏਗੀ। ਕਾਰ ਖਾਲੀ ਹੋਣੇ ਨੂਹਰਾਣੀ ਨੇ ਵੀ ਚਲੇ ਜਾਣਾ ਉਹਨੇ ਵੀ ਪੇਕੇ ਜਾਣਾ। ਲਓ ਉਹਨਾਂ ਨੂੰ ਵੀ ਆਉਂਦੇ ਬੱਚਿਆਂ ਨੂੰ ਵੀ ਆਉਂਦੇ ਨੂੰ ਵੀ ਆਉਂਦੇ ਮੈਂ ਵੀ ਪੇਕੇ ਜਾਵਾਂ ਬਈ ਕਿਉਂ ਨਹੀਂ।
ਸਭ ਨੂੰ ਹੁੰਦਾ ਵੀ ਲਾਈਏ ਹਫਤਾ ਹਫਤਾ ਪੰਜ ਸੱਤ ਦਿਨ ਲਾ ਆਈਏ। ਆ ਫਿਰ ਬੱਚਿਆਂ ਦੇ ਸਕੂਲ ਖੁੱਲ ਜਾਂਦੇ ਨੇ ਫਿਰ ਨਹੀਂ ਜਾਇਆ ਜਾਂਦਾ ਸ਼ਨੀਵਾਰ ਦੀ ਛੁੱਟੀ ਹੋਈ। ਤੇ ਫਿਰ ਬੰਦਾ ਚਲੇ ਜਾਏ ਲੋਕਲ ਵਾਲਾ ਜਿਹੜਾ ਹੋਵੇ ਯਾ ਕੋਲ ਨੇੜੇ ਤੇਰੇ ਅੱਧੇ ਘੰਟੇ ਦਾ ਜਿਦਾ ਰਸਤਾ ਏ ਉਹ ਜਾ ਸਕਦਾ।
ਹਾਂ ਐ ਤੇ ਹੈ।
ਹੋਰ। ਤੇ ਮੈਂ ਕਿਹਾ ਆਂਟੀ ਤੁਸੀਂ ਜਿਵੇਂ ਗਰਮੀਆਂ ਅੰਬੀਆ ਆਈਆਂ ਹੋਈਆਂ ਨੇ।
ਹਮ।
ਤੁਸੀਂ ਅੰਬ ਕਰੂੰਬਆ ਅ ਬਣਾਉਂਦੇ ਹੋ। ਤੇ ਮੈਨੂੰ ਜਰਾ ਦੱਸੋ ਮੈਂ ਅੰਬੀਆ ਲੈ ਕੇ ਆਈ ਆਂ।
ਗਰਮੀ ਚ ਨਾ ਬਣਾਣਾ ਚਾਹੀਦਾ ਲੂ ਨਹੀਂ ਲੱਗਦੀ ਸਹੀ ਹੁੰਦਾ। ਬਸ ਕਰਨਾ ਕੀ ਹੁੰਦਾ ਬੇਟਾ ਉਬਾਲ ਕੇ ਇਕ ਸੀਟੀ ਪਵਾ ਲੋ।
ਅੱਛਾ।
ਇੱਕ ਸੀਟੀ ਪਵਾ ਲਓ ਤੇ ਬਸ ਫੇਰ ਉਹ ਅੱਗੋਂ ਥੱਲੇ ਲਾ ਲਓ ਫਿਰ ਲਾ ਕੇ ਫਿਰ ਉਹਨੂੰ ਪਲੇਟ ਚ ਰੱਖ ਲੋ। ਫਿਰ ਠੰਡੀਆਂ ਜਦਾ ਹੋ ਜਾਣਗੀਆਂ ਅੰਬੀਆਂ ਫਿਰ ਉਹਨੂੰ ਚਾਕੂ ਨਾਲ ਕੱਟ ਕੇ ਓਦਾ ਗੁੱਦਾ ਕੱਢ ਲਓ ਗੁੱਦਾ ਕੱਢ ਕੇ ਤੇ ਬਸ ਉਹਨੂੰ ਫੇ ਲਹੋ ਫਿਰ ਉਦੇ ਚ ਗੁੜ ਪਾ ਫੇਿਰ ਉਦੇ ਚ ਗੁੜ ਪਾ ਦਿਓ।
ਅਛਾ ਕਿੰਨਾ ਗੁੜ ਪਾਵੇ ਜਿਵੇ ਪੰਜ ਸੱਤ ਅੰਬੀਆਂ ਹੋਣ
ਪੰਜ ਸੱਤ ਪਾਈਆ ਪਾਈਆ ਗੁੜ ਬੜਾ ਹੁੰਦਾ।
ਅਛਾ।
ਪਾਈਆ ਗੁੜਬ ਲੈ ਲਉ ਫੇਰ ਬਸ ਉਹ ਕਰ ਲੋ। ਫੇਰ ਵਿਚ ਥੋੜ੍ਹਾ ਜਿਹਾ ਨਮਕ ਪਾ ਵਿਚ ਦਿਓ ਥੋੜ੍ਹਾ ਜਿਹਾ ਨਮਕ ਪਾ ਦਿਓ। ਭੁਜਯਾ ਜੀਰਾ ਪਾ ਦਿਓ ਬਸ ਕਾਲੀ ਜਿਹੀ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਦਿਓ ਬਸ ਉਹ ਬੜਾ ਉਹ ਜੇੜੇ ਛਿੱਲੜ ਹੁੰਦੇ ਨਾ ਉਹ ਛਿੱਲੜ ਨਾ ਸੁੱਟੋ ਉਹ ਛਿੱਲੜ ਵਿਚ ਹੀ ਰਹਿਣ ਦਇਓ। ਉਹ ਨਾ ਚਮਚ ਉਹ ਹਾਂ ਉਹ ਟੇਸਟੀ ਲੱਗਦੇ ਨੇ ਗਿੜਕਾਂ ਵੀ ਹੁੰਦੀ ਹੈ। ਗਿੜਕਾਂ ਵੀ ਵਿਚੇ ਹੀ ਰਹਿਣ ਉਹ ਵੀ ਚੂਸਣ ਚ ਸਵਾਦ ਲੱਗਦੀ ਹੈ।
ਮਤਲਬ ਕਿ ਸਾਰਾ ਜਿਵੇ ਮੱਧ ਕੇ ਵੀ ਸਭ ਕੁਛ ਵਿਚ ਹੀ ਰਹੇ ਵੀ ਮੱਧ ਲਓ ਹੱਥ ਨਾਲ ਪਾਵੇਂ ਚਮਚ ਨਾਲ ਮੱਧ ਲਓ ਹੈਨਾ ਅਛਾ। ਅਛਾ ਤੇ ਜਿਦੇ ਪਾਣੀ ਚ ਉਬਾਲਿਆ ਉਹ ਉਹ ਸੁੱਟ ਦੋ
ਉਹ ਪਾ ਉਹ ਪਾਣੀ ਰੋੜ ਦਿਓ ਉਹ ਪਾਣੀ ਹਾਂ ਉਹ ਪਾਣੀ ਸੁੱਟ ਦਿਓ ਉਤੇ ਕਢਵਾਇਪਨ ਚ ਪਾਣੀ ਹੋਏਗਾ ਨਾ ਉਹ ਸੁੱਟ ਦਿਓ ਪਾਣੀ। ਹਾਂ ਫੇਰ ਗੋੜੀ ਫਿਰ ਥੋੜ੍ਹਾ ਜਿਹਾ ਆਪ ਹੀ ਅੱਧਾ- ਅੱਧਾ ਕੱਪ ਪਾਣੀ ਦਾ ਪਾ ਦਿਓ। ਫਿਰ ਉਹ ਜਿਹੜਾ ਗੁੱਦੇ ਗੁੱਦਾ ਹੈਗਾ ਜਿਹੜੀ ਆ ਹਾਂ ਜਿੰਨਾ ਹਾਂ। ਹਾਂ ਹਾਂ ਹਾਂ, ਹਾਂਜੀ ਹਾਂਜੀ ਹਾਂਜੀ।
ਜਿਵੇਂ ਉਹ ਵੀ ਪਾ ਸਕਦੇ ਆ। ਗੁੜ ਨਹੀਂ ਪਾਉਣਾ ਤੇ ਸ਼ ਸ਼ਕਰ ਜਾਂ ਖੰਡ ਵੀ ਪਾ ਸਕਦੇ ਹਾਂ।
ਹਾਂ ਖੰਡ ਵੀ ਪਾ ਸਕਦੇ ਹੋ ਹਾਂ ਤੁ ਮਿੱਠਾ ਹੀ ਕਰਨਾ ਜਿਸ ਤਰ੍ਹਾਂ ਮਰਜ਼ੀ ਕਰ ਲਓ। ਤੁਸੀਂ ਮਿੱਠਾ ਹੀ ਕਰਨਾ। ਜਿਸ ਤਰ੍ਹਾਂ ਮਰਜ਼ੀ ਕਰ ਲਓ ਉਹ ਜ਼ਿਆਦਾ ਟੇਸਟੀ ਬਣਦਾ।
ਆਹੋ ਗੁੜਾ ਵਾਲਾ ਹੀ ਬਣਾਉਂਦੇ ਨੇ।
ਹਾਂ ਗੁੜ ਉਹ ਟੇਸਟੀ। ਬਣਦਾ ਹਮ ਇਹ ਆਮ ਪਾਪੜ ਵੀ ਬੜੇ ਵਧੀਆ ਬਣਦੇ ਨੇ। ਅੰਬ ਨੂੰ ਇਹਨੂੰ ਵੀ ਇਹਨੂੰ ਵੀ ਤੁਸੀ ਕਰ ਲਓ ਬੁਆਇਲ ਕਰ ਲਓ ਅੰਬਾਂ ਨੂੰ।
ਅਛਾ- ਅਛਾ ਜਿਵੇ ਇਹ ਕੀਤੇ ਕੁੱਕਰ ਦੀ ਸੀੜੀ ਮਰਵਾਉਣੀ ਹੈ।
ਹਾਂ ਕੁੱਕਰ ਵਿੱਚ ਸੀਟੀਆਂ ਮਰਵਾਣੀ ਹੈ। ਫੇਰ ਉਹਦਾ ਗੁੱਦਾ ਕੱਢ ਲਓ। ਗੁਦਾ ਕੱਢ ਕੇ। ਤੇ ਫੇਰ ਵੀ ਤੁਸੀ ਉਹ ਛਾਨਨੀ 'ਚ ਕੱਢ ਲਓ ਗੁੱਦੇ ਨੂੰ ਮੈਸ਼ ਕਰ ਲਓ ਫਿਰ ਉਹ ਸਾਫ। ਥੱਲੇ ਆ ਜਾਏਗਾ ਫਿਰ ਉਹਦੇ ਵਿਚ ਖੰਡ ਪਾ ਦਿਓ ਜਾਂ ਗੁੜ ਪਾ ਦਿਓ। ਫਿਰ ਤੁਸੀ ਗੈਸ 'ਤੇ ਰੱਖ ਦਿਓ ਗੈਸ 'ਤੇ ਰੱਖ ਕੇ ਦੋ ਤਿੰਨ ਉਬਾਲੇ ਆ ਜਾਂਣ। ਕਾੜ ਲਓ ਥੋੜਾ ਗਾੜਾ ਹੋ ਜਾਵੇ। ਫੇਰ ਥਾਲੀ ਨਾਲ ਥੋੜ੍ਹਾ ਜਿਹਾ ਘਿਓ ਜਾਂ ਤੇਲ ਲਾ ਕੇ। ਦੋ ਤਿੰਨ ਦੋ ਤਿੰਨ ਕੜਛੀਆਂ ਪਾ ਦਿਓ ਓਹਨੂੰ ਫੈਲਾ ਦਿਓ। ਫੇਰ ਤੁਸੀਂ ਧੁੱਪੇ ਰੱਖ ਦਿਓ ਦੋ ਧੁੱਪਾ ਚ ਹੁਣ ਤੇ ਧੁੱਪਾਂ ਹੀ ਬੜੀਆਂ ਤੇਜ਼ ਹੁੰਦੀਆਂ। ਦੋ ਧੁੱਪਾਂ ਚ ਹਾਂ ਉਹ ਦੋ ਧੁਪਾ ਧੁੱਪਾਂ 'ਚ ਬਣ ਜਾਏਗਾ ਅਮ ਪਾਪੜ ਐਡਾ ਸਵਾਦ ਬਣਦਾ।
ਹੁਣ ਜਿਵੇ ਸੁਕਾਣਾ ਕਿੰਨਾ ਕੁ ਸੁਕਾਣਾ ਵੀ ਥੋੜਾ।
ਜਿਹੜਾ ਗਾੜਾ- ਗਾੜਾ ਜਿਹੜਾ ਗਾੜਾ ਹੋ ਜਾਵੇ ਨਾ ਉਹ ਪਤਲਾ ਹੁੰਦਾ ਕਿਉਕਿ ਖੰਡ ਪਾ ਲੈਣ ਨਾ।
ਨਹੀਂ, ਮੈਂ ਕਹਿ ਰਹੀ ਹਾਂ, ਵੀ ਧੁੱਪ ਕਿੰਨੀ ਲੱਗੇ ਵੀ ਅ ਬ ਅਹ ਸੁੱਕ ਜਿਆਦਾ ਨਾ ਨਾ ਸੁੱਕ ਜਾਵੇ ਜੇ ਅਸੀਂ ਧੁੱਪਾ ਜਿਆਦਾ ਲੱਗ ਜਾਏ ਦੋ ਧੁੱਪਾ ਲਵਾਵੇ।
ਹਾਂ ਦੋ ਧੁੱਪਾਂ ਹੀ ਲਵਾਓ ਫਿਰ ਪਤਾ ਲੱਗ ਜਾਏਗਾ। ਉਹ ਆਸਾਨ ਉਹ ਸਾਰਾ ਨਾ ਚਿਪਕੇਗਾ ਨਹੀ ਅਗਰ ਗਿੱਲਾ ਹੈ। ਤਾਂ ਚਿਪਕਿਆ ਆਏਗਾ ਅਗਰ ਸੁੂੱਕ ਗਿਆ ਤਾਂ ਇਕਦਮ ਡਾਇਰੇੈਕਟ ਲੈ ਉਤਰ ਜਾਏਗਾ ਲੈਹ ਜਾਏਗਾ। ਇਕਦਮ ਲੈਹ ਜਾਏਗਾ। ਫਿਰ ਬਸ ਹਾਂ ਪਾਸ ਹਾਂ ਹਾਂ ਹਾਂ ਹਾਂ। ਫੇਰ ਉਹਨੂੰ ਚਾਕੂ ਨਾਲ ਪੀਸ ਕੱਟ ਲਓ ਫੇਰ ਉਹਨੂੰ ਬਰਫ਼ੀ ਦੇ ਆਕਾਰ ਦੇ ਅਸੇ ਪੀਸ ਬਣਾ ਲਓ ਡੱਬੀ ਚ ਪਾ ਕੇ ਰੱਖ ਦਿਓ ਜਿਸ ਲੇ ਰੋਟੀ ਖਾਧੀ ਇੱਕ ਅੱਧਾ ਪੀਸ ਮੂੰਹ ਚ ਪਾ ਲਿਆ ਜਰਾ ਹਾਜ਼ਮਾ ਹੋ ਜਾਂਦਾ ਬਸ।
ਉਹ ਤੇ ਹੈ ਹੀ ਈਏ।
ਚਟਨੀ ਬਣਾਓ ਇਹ ਸੀਜਨ
ਹਾਂ ਬਈ ਆਮਚੂਰ ਵੀ ਬਣ ਜਾਂਦਾ ਹੈ।
ਬਣਦਾ
ਹਾਂ ਹਾਂ ਉਹ ਤੇ ਹੈ। ਜਾ ਨਾ ਅਮਚੂਰ ਬਣਾ ਲੋ ਘਰ ਦਾ ਇਹ ਦਾ ਖਟਾ ਹੁੰਦਾ ਥੋੜਾ।
ਹਾਂ ਥੋੜਾ ਪੈਂਦਾ ਓਰੀਜਨਲ ਚੀਜ਼ ਹੁੰਦੀ ਏ। ਤੇ ਮਸਾਲਾ ਕੀ ਪਾਉਂਦੇ ਨੇ ਉਹ ਕੀ ਪਤਾ।
ਆਹੋ ਉਹ ਬਾਹਰ ਤੇ ਪਤਾ ਨਹੀਂ ਕੀ ਪਾਉਂਦੇ ਨੇ ਪੈਕਟਾਂ ਵਿੱਚ।
ਪੈਕਟਾ ਵਿੱਚ ਹਾਂ ਇਹ ਤੇ ਓਰਜਨਲ ਹੈ ਗਿਆ ਪੈਂਦਾ ਵੀ ਥੋੜਾ ਫੇਰ। ਘਰ ਦੀ ਚੀਜ਼ ਹੁੰਦੀ ਸੁਥਰੀ ਚੀਜ਼ ਹੁੰਦੀ ਹੈ ਓਰੀਜਨਲ ਚੀਜ਼ ਹੁੰਦੀ ਪੈਂਦੀ ਵੀ ਥੋੜੀ। ਥੋੜ੍ਹੀ ਹੈਗੀ ਏ ਹਮ ਇਹ ਚ ਖਟਾਸ। ਜ਼ਿਆਦਾ ਹੁੰਦੀ ਹੈ ਨਾ ਉਹਦੇ 'ਚ ਇੰਨੀ ਖਟਾਸ ਨਹੀਂ ਹੁੰਦੀ ਜਿਹੜੀ ਰੇਡੀਮੇਡ ਜਿਹੜਾ ਅਮਚੂਰ ਹੁੰਦਾ।
ਹਾਂਜੀ ਹਾਂਜੀ ਉਹ ਤੇ ਕਿੰਨਾ ਕਿੰਨਾ ਬਾਅਦ ਫੇਰ ਜਾ ਕੇ ਖੱਟਾ ਹੋਏਗਾ ਚਮਚ ਪਾ ਇਹ ਤੇ ਜਰਾ ਜਿਨਾ ਅਸੀਂ ਅੱਧਾ ਚਮਚ ਭਾਵੇ ਪਾਵਾਂਗੇ ਨਾ ਤਾਂ ਹੀ ਇੰਨੀ ਚੌ ਖਟਾਸ ਹੋ ਜਾਂਦੀ ਹੈ।
ਇ ਤੇੇ ਆਹੀਏ ਹੇ ਹੂੰ।
ਹੋ ਹੋਰ ਤੁਸੀ ਨੀ ਗਏ ਰੈਣ ਪੇਕੇ
ਨਹੀ ਬੱਚੇ ਆ ਗਏ ਸਾਡਾ ਅਸੀ ਪਹਿਲੇ ਬੜੇ ਰਹੇ ਹਾਂ ਬੱਚੇ ਸਾਡੇ ਛੋਟੇ ਸੀ ਬੜਾ ਮਹੀਨਾ ਮਹੀਨਾ ਰਹਿ ਕੇ ਆਂਦੇ ਸੀ।
ਅੱਛਾ ਅੱਛਾ ਹਾਂ ਤੁਸੀਂ ਫੇਰ ਅੱਗੇ ਪਿੱਛੇ ਚਲੇ ਜਾਂਦੇ ਹੋ ਗਏ ਨਾ ਜਿਵੇਂ ਰੱਖੜੀ ਹੋ ਗਈ ਜਾਂ ਵਿੱਚ ਕੋਈ ਲੱਗਿਆ ਮੌ ਕ ਦੇ
ਹੋਰ ਕਿਆ ਹਮ
ਹਾਂ ਐਸਾ ਹੀ ਹੁੰਦਾ ਹੈ ਹੂੰ, ਹੂੰ ਉਹ ਤੇ ਹੈ।
ਹਮ ਚਲ
ਹੋਰ ਤੁਸੀਂ ਜਿਵੇਂ ਹੁਣ ਗਰਮੀ ਹੈ ਕੋਈ ਸ਼ਰਬਤ ਵਗੈਰਾ ਵੀ ਬਣਾਉਂਦੇ ਹੋਏ।
ਨਾ ਸ਼ਰਬਕ ਨਸ਼ਲ ਹਾਂ ਨਿੰਮਬੂ ਪਾਣੀ ਬਣਾਈਦਾ।
ਅੱਛਾ ਅੱਛਾ ਇਹ ਦੇ ਤੇ ਨਾ ਉਹਡ ਅ ਬਿਲ ਹੁੰਦੇ ਨੇ ਨਾ ਉਹ ਵੀ ਕਹਿੰਦੇ ਨੇ ਬੜੇ ਠੰਡੇ ਹੁੰਦੇ ਨੇ ਇਹ ਗਰਮੀ ਵਿੱਚ ਰਾਜ ਸ਼ਰਬਤ ਬਣਾਓ। ਹਾਂ ਮੇਰੇ ਇੱਧਰ ਪੇਕਿਆਂ ਪਾਸੇ ਪ ਲੱਗਿਆ ਹੋਇਆ ਪੇੜ ਲੱਗਿਆ ਹੋਇਆ। ਤੇ ਉਹ ਅਸੀਂ ਬਿੱਲ ਫਿਰ ਲਾਦੇ ਹਾਂ ਤੇ ਇਵੇਂ ਖਾ ਲੈਂਦੇ ਹਾਂ ਤੇ ਸ਼ਰਬਤ ਵੀ ਬਣਾ ਪਾਣੀਦ ਹੈ ਤੇ ਵਿਖਦੇ ਤੇ ਜਿਵੇਂ ਲੂਜ ਮੋਸ਼ਨ ਏ ਇਹ ਦੋਨਾਂ ਵਿੱਚ ਇਹਨੂੰ ਫੈਦਾ ਕਰਦਾ ਹੈ ਹਾਂ। ਤੇ ਜਿਵੇਂ ਅਗਰ ਕਬਜੀ ਏ ਨਾ ਹਾਂ ਜਿਵੇਂ ਕਿਸੇ ਨੂੰ ਕਬਜੀ ਏ ਉਹ ਖਾ ਕੇ ਉਤੋਂ ਪਾਣੀ ਪੀ ਲਵੇ ਗਿਲਾਸ। ਤੇ ਬਸ ਫੇਰ ਅਗਲੇ ਦਿਨ ਪੂਰਾ ਪੇਟ ਸਾਫ਼ ਹੋ ਜਾਏਗਾ। ਜੇ ਲੂਜ਼ ਮੋਸ਼ਨ ਹੈ ਤੇ ਇਵੇਂ ਹੀ ਖਾਵੇ ਪਾਣੀ ਨਾ ਪੀਵੇ।
ਅੱ ਅੱਛਾ, ਅੱਛਾ, ਅੱਛਾ, ਅੱਛਾ।
ਤੇ ਉਝ ਤੇ ਲੂ ਤੋਂ ਤੇ ਬਚਾਦਾ ਈ ਏ ਸ਼ਰਬਤ ਬਨਾ ਕੇ ਪੀਏ।
ਵਧੀਆ ਚੀਜ਼ ਹੈਗੀ ਹੈ ਗਰਮੀ ਬੜੀ ਹੁੰਦੀ ਹੈ ਨਾ ਤੇ ਇਸ ਚੀਜ਼ ਤੇ ਪੀਣੀ ਚਾਹੀਦੀ ਹੈ ਠੰਡਾ ਹੁੰਦਾ ਹੈ।
ਹਾਂ ਇਹ ਜਿਵੇਂ ਬਾਜ਼ਾਰ ਕੰਮ ਜਾਂਦੇ ਨੇ ਸਰਦਾਰ ਜੀ ਤੇ ਅਸੀਂ ਇਹਨਾਂ ਬਣਾ ਕੇ ਦਿੰਨੇ ਆਂ ਇਹ ਧੁੱਪੇ ਚੋਂ ਫਿਰਨਾ ਲੂ ਲੱਗਦੀ ਹੈ।
ਹਮ ਸਹੀ ਗੱਲ ਏ ਇਹ ਤੇ ਹੈ। ਹੂੰਮ
ਹੋਰ ਕਿੱਥੇ ਗੇ ਨਹੀਂ ਤੁਸੀਂ ਘੁੰਮਣ ਬੱਚਿਆਂ ਨ
ਨਾ, ਨਾਂ ਘੁੰਮਣ ਨੀ ਗਏ ਮੈਂ ਗਰਮੀ ਏਡੀ ਹੈ ਗਰਮੀ ਦਿਲ ਈ ਨਹੀਂ ਕਰਦਾ ਪਿਆ ਬਾਹਰ ਨਿਕਲਣ ਤੇ ਯਾ ਉਹੀ ਨਾ ਦਿਲ ਨੀ ਕਰਦਾ ਪਿਆ ਘਰ ਹੀ ਬੈਠੇ ਠੀਕ ਹੈਗੇ ਆਂ ਗਰਮੀ ਚ ਕਿੱਥੇ ਜਾਏ ਚਲੋ।
ਹਾ ਉਹ ਤੇ ਹੈ ਈ ਏ ਬੰਦਾ ਕਹੇ ਜਿਨਾ ਘਰ ਬਏ ਗਰਮੀ ਚ ਬਾਹਰ ਜਾ ਕੇ ਹੋਰ ਗਰਮੀ ਲੱਗਦੀ ਹੈ ਹਾਂ ਉਹ ਤੇ ਹੈ ਈ ਏ ਚਲੋ ਠੀਕ ਹ ਫਿਰ ਹੈਨਾ
ਠੀਕ ਠੀਕ ਹ ਬੇਟਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ। ਹਮ